ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡੇ
ਤੁਸੀਂ ਸੁਣ ਕਿਵੇਂ
ਅਸੀਂ ਵਧੀਆ ਜੀ
ਹੁਣ ਘਰ ਪਰਿਵਾਰ ਸਭ ਵਧੀਆ
ਸਭ ਵਧੀਆ ਮੈਂ ਬਸ ਉਓਹੀ ਸੋਚਦੀ ਪਈ ਸੀ ਮੈਂ ਕਿਹਾ ਅੱਜ ਕੱਲ ਦੇ ਟਾਈਮ ਚ ਸਾਫ਼ ਸਫ਼ਾਈ ਰੱਖਣੀ ਕਿੰਨੀ ਜ਼ਰੂਰੀ ਹੈ ਆਪਦੇ ਆਸ ਪਾਸ ਵੀ ਆਪਦੇ ਘਰ ਵਿੱਚ ਵੀ ਸਾਰੀ ਚੀਜ਼ਾਂ ਦੀ ਸਫ਼ਾਈ ਰੱਖਣੀ ਕਿੰਨੀ ਜ਼ਰੂਰੀ ਹੋ ਗਈ ਹੈ
ਉਹ ਤੋਂ ਗੱਲ ਸੁ ਬੋਲਦੇ ਜਿੱਥ ਸਫ਼ਾਈ ਰਹਿੰਦੀ ਉ ਹਾਈਨਿਕ ਰਹਿੰਦਾ ਨਹੀਂ ਤਾਂ ਇਨਫੈਕ ਹੋ ਦਾ ਡਰ ਬੱਚਿਆਂ ਦੇ ਬਿਮਾਰ ਹੋਣੇ ਦਾ ਆਪ ਹੀ ਬਿਮਾਰ ਹੋਣੇ ਦਾ ਕਿਤਨਾ ਡਰ ਹੁੰਦਾ ਹੈ ਅਤੇ ਕਚੜਾ ਪਿਆਗਾ ਉਹਦੇ ਕੀੜੇ ਮਕੌੜੇ ਮੱਖੀਆਂ ਰਗੀਆਂ ਉਹਹੀ ਰੋਟੀਆਂ ਖੀਆਂ ਖਾਣੇ 'ਚ ਜਾਏਗੀਆਂ
ਨਹੀਂ ਉਹ ਤਾਂ ਹੈ ਹੀ ਬਿਲਕੁਲ ਸਹੀ ਗੱਲ ਹੈ ਤੁਹਾਡੀ
ਤੋ ਗੱਲ ਸਹੀ ਸਫਾਈ ਹੋਣਾ ਤੋਂ ਬਹੁਤ ਜਰੂਰੀ ਹ
ਬਿਲਕੁਲ ਸਹੀ ਗੱਲ ਹੈ ਤੁਹਾਡੀ ਆਪਾਂ ਦੇਖਦੇ ਹਾਂ ਗਵਰਮੈਂਟ ਵੀ ਕਿੰਨੇ ਮਤਲਬ ਉਹ ਚਲਾਉਂਦੀ ਹੈ ਕਿ ਮਤਲਬ ਕਿ ਲੋਕਾਂ ਨੂੰ ਸਫ਼ਾਈ ਬਾਰੇ ਦੱਸਦੀ ਹੈ ਕਿੰਨੇ ਕੈਂਪ ਵਗੈਰਾ ਲੱਗਦੇ ਨੇ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਕਿੰਨਾ ਦੱਸਿਆ ਜਾਂਦਾ ਇਨ ਸਬ ਜਲੇ ਕਿ ਸਾਫ਼ ਸਫ਼ਾਈ ਸਾਡੇ ਲਈ ਕਿੰਨੀ ਜ਼ਰੂਰੀ ਹੈ
ਉਹ ਤੋਂ ਗੱਲ ਸਹੀ ਆਪਣਾ ਸਰੀਰ ਦੀ ਵੀ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਨਾਲ ਆਪਣੀ ਸਰਊਂਡਿੰਗ ਦੀ ਵੀ ਸਫਾਈ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਆਪ ਬੱਚਿਆਂ ਨੂੰ ਬੋਲੇ ਆ ਜਦੋਂ ਤੁਸੀਂ ਖਾਂਦੇ ਹੋ ਡਸਟਬਿਨ ਤੇ ਨਾਲੋ ਨਾਲ ਅੱਜ ਕੱਲ੍ਹ ਤਾਂ ਘਰ ਘਰ ਕੂੜੇ ਵਾਲੇ ਆਂ ਤੁਹਾਨੂੰ ਬਾਹਰੱਧ ਸੁੱਟਣੇ ਰੋਡਾ ਸੁਟਨੇ ਦੀ ਲੋੜ ਹੀ ਨਹੀਂ ਹੈ ਸੋ ਕੂੜੇ ਬ ਵਾਲਿਆ ਗੱਡੀ ਆਈ ਉਹਨਾਂ ਨੂੰ ਆ ਦੇ ਦਿਓ
ਸਹੀ ਗੱਲ ਹੈ ਉਹ ਵੀ ਦੇਖੋ ਸੁੱਕਾ ਕੂੜਾ ਤੁਸੀਂ ਵੱਖਰਾ ਰੱਖੋ ਔਰ ਗਿੱਲਾ ਕੂੜਾ ਤੁਸੀਂ ਵੱਖਰਾ ਰੱਖੋ ਤੁਸੀਂ ਆਪਦੇ ਹੀ ਆਪ ਧਿਆਨ ਰੱਖਣਾ ਆਪਦੀ ਸਾਫ਼ ਸਫ਼ਾਈ ਦਾ
ਉਹ ਤੋਂ ਗੱਲ ਸਹੀ ਇੱਕਦਮ ਤੁਸੀਂ ਆਪ ਅਗਰ ਸਾਫ਼ ਸੁਥਰੇ ਰਹੋਗੇ ਤਾਂ ਬਿਮਾਰੀਆਂ ਔਰ ਇਨਫੈਕਸ਼ਨ ਤੋਂ ਬਹੁਤ ਦੂਰ ਹੋ ਗਏ
ਬਿਲਕੁਲ ਸਹੀ ਗੱਲ ਹੈ ਅੱਜ ਕੱਲ ਤਾਂ ਦੇਖੋ ਸਕੂਲਾਂ ਵਿੱਚ ਵੀ ਕਿੰਨਾ ਦੱਸਿਆ ਜਾਂਦਾ ਹੈ ਗ੍ਰੀਨ ਡਸਟਬਿਨ ਮ ਇਵੇਂ ਜਹਾ ਕੂੜਾ ਫੈਕੋ ਰੈਡ ਡਸਟਬਿਨ ਵਿੱਚ ਇਵੇਂ ਜ ਕੂੜਾ ਫੈਕੋ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਾਰਾ ਕੁਛ ਸਮਝਾਇਆ ਜਾਂਦਾ ਹੈ ਕਿ ਆਪਾਂ ਆਪ ਆਪਦੇ ਆਪ ਨੂੰ ਵੀ ਸਾਫ਼ ਰੱਖਣਾ ਨਾਲ ਨਾਲ ਤੁਸੀਂ ਆਪਦੇ ਸਮ ਦੇਸ਼ ਨੂੰ ਵੀ ਸਾਫ਼ ਸੁਥਰਾ ਰੱਖਣਾ
ਦੇਖੋ ਸਾਡਾ ਹੀ ਸਾਡਾ ਹੀ ਦੋਸਤ ਹੁੰਦੇ ਜੋ ਅਸੀਂ ਆਪਣੇ ਦੇਸ਼ ਨੂੰਤ ਬਾਹਰ ਦੇਸ਼ ਦੇਖੋ ਕਿਤਨਾ ਸਾਫ਼ ਸੁਥਰਾਵੇ ਕਿਉਂਕਿ ਅਗਰ ਤੁਸੀਂ ਇੱਕ ਵੀ ਕੁਝ ਸੱਟੋਗੇ ਤੁਹਾਨੂੰ ਫਾਈਨ ਲੱਗ ਜਾਏਗਾ ਤੁਸੀਂ ਆਪਣੀ ਆਪਣੀ ਸਉਂਡਿੰਗ ਨਹੀਂ ਸਾਫ਼ ਰੱਖੋਗੇ ਔਰ ਤੁਸੀਂ ਦੇਸ ਔਰ ਬੰਦੇ ਨੂੰ ਦੋਸਤ ਦੋ ਗ ਤਾਂ ਗ਼ਲਤ ਹੈ ਇਹ ਸਭ ਤੁਹਾਡੇ ਹੱਥ ਦਾ ਗੰ ਤੁਸੀਂ ਅੱਜ ਫੇਕ ਰੋ ਤੁਸੀਂ ਨਾ ਫੇਕ ਰੋ ਇੱਕ ਦੂਜੇ ਨੂੰ ਦੇਖ ਕੇ ਨਾ ਫੇਕ ਰ ਹੋ
ਸਹੀ ਰ ਵੈਸੇ ਵੀ ਇੱਕ ਬੰਦੇ ਦੇ ਹੱਥ ਤਾਂ ਹੈ ਨੀ ਹੈ ਸਭ ਕੁੱਛ ਚੀਜ਼ਾਂ ਕੀ ਤੁਸੀਂ ਸੁੱਟਦੇ ਪਏ ਹੋ ਤਾਂ ਸਾਹਮਣੇ ਵਾਲੇ ਉਹ ਕਰੇ ਦੇਖੋ ਸਾਰੀ ਦੁਨੀਆਂ ਮਿਲ ਕੇ ਆਪਸ ਚ ਚਾਹ ਤੁਸੀਂ ਉਹ ਮੈਂ ਹਾਂ ਆਪਾਂ ਆਪਸ ਚ ਮਿਲ ਕੇ ਆਪਾਂ ਤੂੰ ਗਏਗਾ ਤੂੰ ਕਰ ਤੂੰ ਗਏਗਾ ਤੂੰ ਉਹ ਤਾਂ ਕੋਈ ਗੱਲ ਹੀ ਨੀ ਹੁੰਦੀ ਆਪਾਂ ਦੋਨੋ ਦੋਵਾਂ ਮਿਲ ਕੇ ਕਰਨਾ ਹੈ ਸਭ ਚੀਜ਼ਾਂ
ਉਹ ਤੋਂ ਗੱਲ ਸਹੀ ਹੈ ਦੇਖੋ ਆਪਣੇ ਸਫ਼ਾਈ ਰੱਖਣਾ ਆਪਣੇ ਹੱਥ ਜਕਨ ਅਸੀਂ ਆਪਣੇ ਘਰ ਨੂੰ ਸਾਫ਼ ਰੱਖਣੇ ਹਾਂ ਕਿ ਅਸੀਂ ਬੋਲਿਆ ਹਾਈਜੀਨਿਕ ਖਾਣਾ ਖਾਣਾ ਹੈ ਘਰ ਪਰਿਵਾਰ ਨੂੰ ਹਾਈਜੀਨਿਕ ਰੱਖਣਾ ਉਹਓਕਨ ਆਪਣੀ ਸਰਊਂਡਿੰਗ ਨਹੀਂ ਤੋਂ ਰੱਖਣਾ ਹੋਵੇ ਜਿਆਦਾ ਜਿਆਦਾ ਤੁਸੀਂ ਪਲਾਂਟਸ ਲਗਾਓ ਪਲਾਂਟਸ ਨੂੰ ਪਾਣੀ ਪਾਓ ਬੰਦੇ ਪਲਾਂਟਸ ਨੂੰ ਦੇਖੋ ਕਿੰਨੀ ਆਕਸੀਜਨ ਦੀ ਕਮੀ ਹੋ ਰਹੀ ਹੈ
ਸਹੀ ਗੱਲ ਹੈ
ਸਰਾਉਂਡਿੰਗ ਸਾਫ਼ ਰੱਖਣਾ ਤੋਂ ਸਾਡੇ ਹੱਥ ਦਾ ਆਵੇ
ਬਿਲਕੁਲ ਸਹੀ ਗੱਲ ਹੈ
ਕਰੇਗਾ ਨਾ ਉਹ ਚੀਜ਼ ਤਾਂ ਦੂਜਾ ਇੱਕ ਦੂਜੇ ਨੂੰ ਵੇਖ ਕੇ ਹੀ ਸਿੱਖਦਾ ਗਿਆ
ਸਹੀ ਗੱਲ ਹੈ ਅੱਜ ਕੱਲ ਤਾਂ ਦੇਖੋ ਇਨ ਸਬ ਚੀਜ਼ਾਂ ਲਈ ਯੂਟਊਬ ਵਗੈਰਾ ਤੇ ਚੈਨਲ ਵੀ ਬਣ ਗਏ ਨੇ ਕਿ ਤੁਸੀਂ ਮਤਲਬ ਕਿਵੇਂ ਕਰ ਸਕਦੇ ਹੋ ਆਪਦੇ ਘਰ ਨੂੰ ਸਾਫ ਸੁਥਰਾ ਰੱਖ ਸਕਦੇ ਹੋ ਜਾਂ ਕਿਵੇਂ ਆਪਦੇ ਆਸ ਪਾਸ ਹਨ ਮੇਨਟੇਨ ਕਰਕੇ ਰੱਖ ਸਕਦੇ ਹੋ ਕਿੰਨੀ ਜ਼ਿਆਦਾ ਹੋ ਗਿਆ ਇਨ ਸਭ ਚੀਜ਼ਾਂ ਨੂੰ ਲੈ ਕੇ
ਦੇਖੋ ਇੱਕਦਮ ਸਾਨੂੰ ਇਹ ਸਭ ਕਰਨੀ ਚਾਹੀਦੀ ਦੇਖੋ ਅਗਰ ਜਿਹਦੇ ਬਾਹਰ ਵੀ ਹੈ ਕੂੜਾ ਗਿਰਿਆ ਹੋਵੇ ਜਾਂ ਕੁਛ ਗਿਰਿਆ ਹੋਵੇ ਤਾਂ ਉਹਦੇ ਨਾਲ ਕੋਕਰੋਚ ਆ ਰਹੇ ਨੇ ਉਹ ਕੋਕਰੋਚ ਤੁਹਾਡੇ ਘਰ ਹੀ ਆ ਰਹੇ ਨੇ ਦੀਰੇ ਦੀਰੇ ਉਹ ਸਭ ਕੁਛ ਅੰਦਰ ਜਾ ਰਿਹਾ ਤੁਹਾਡੇ ਘਰ ਆ ਰਹੇ ਤੁਹਾਡੇ ਸਰੀਰ ਵੀ ਜੋ ਸੀ ਸਭ ਇਨਫੈਕਸ਼ਨ ਤੁਹਾਡੇ ਸਰੀਰ ਤੇ ਜਾਏਗਾ। ਤੇ ਇਹ ਚੀਜ਼ ਆਪਣੀ ਸੋਚ ਹੋਣੀ ਚਾਹੀਦੀ ਕੀ ਆਸ ਪਾਸ ਵੀ ਸਾਫ਼ ਰੱਖਾਂਗੇ ਤਾਂ ਹੀ ਸਾਡਾ ਘਰ ਸੁਰੱਖਸ਼ਿਤ ਹੈ
ਦੇਖੋ ਆਪਾਂ ਆਪਦੀ ਹੈਲਥ ਤਾਂ ਇੱਕ ਹੈਲਥ ਦੇਖੋ ਕਿਸ ਕਿਸ ਖ਼ਰਾਬ ਹੋਏਗੀ ਸਾਡੀ ਇਹ ਹੋਏਗੀ ਆਪਾਂ ਆਪਦੇ ਆਸ ਪਾਸ ਸਾਫ਼ ਸੁਥਰਾ ਕਈ ਦੇਖੇ ਲੋਕੀ ਖਾਣ ਬ ਦੇ ਇੰਨੇ ਸ਼ੋਕੀਨ ਹੁੰਦੇ ਨੇ ਔਰ ਸਾਫ਼ ਸਫ਼ਾਈ ਆਪਦੇ ਘਰ ਦੀ ਬਿਲਕੁਲ ਜਮ੍ਹਾਂ ਨਹੀਂ ਰੱਖਦੇ ਉਹ ਦੇਖੋ ਫਿਰ ਕੀ ਫਾਇਦਾ ਇਹ ਦਾ
ਨਹੀਂ ਤੁਸੀਂ ਘੱਟ ਖਾ ਲਓ ਮਗਰ ਸਫ਼ਾਈ ਤਾਂ ਇਕਦਮ ਰੱਖਣੀ ਚਾਹੀਦੀ ਜਿਸ ਚੀਜ਼ ਨੂੰ ਜਿਹਦੇ ਹੁੰਦੇ ਸੁੱਟੋ ਤੁਸੀਂ ਇਧਰ ਉਧਰ ਸੁੱਟੋਗੇ ਅਸੀਂ ਬ ਬੱਚਿਆਂ ਨੂੰ ਬੋਲਣੇ ਸਾਡੇ ਛੋਟੇ ਬੱਚੇ ਨੇ ਕਦੀ ਸੱਟ ਨਹੀਂ ਆ ਕਿ ਨਹੀਂ ਜਦੋਂ ਚੁੱਕ ਕੇ ਡਸਟਬਿਨ ਤੇ ਪਾਓ ਤੁਸੀਂ ਉਹ ਸਰੀ ਰੱਖੋਗੇ ਤਾਂ ਹੀ ਤੁਸੀ ਫਿਰ ਬਾਹਰ ਵੀ ਜਾਓਗੇ ਖਾਓਗੇ ਤਾਂ ਬਾਹਰ ਵੀ ਸੁੱਟੋਗੇ। ਮਗਰ ਬਾਹਰ ਜੋ ਡਸਟਬਿਨ ਬੰਨੇ ਹੋਏ ਨੇ ਪਾਰਕ ਤੇ ਜਾਂ ਕਿਤੇ ਤੁਸੀਂ ਓਦੇ ਸੁੱਟੋ।
ਸਹੀ ਗੱਲ ਹੈ ਬਿਲਕੁਲ। ਦੇਖੋ ਬਾਹਰ ਕਿਸੇ ਕੰਟਰੀ ਦਾ ਆਪਾਂ ਜਾਣਾ ਹਾਂ ਕਿੰਨੀ ਸਾਫ਼। ਸਫਾਈ ਆ ਉੱਥੇ ਤੁਸੀਂ ਸੁੱਟਦੇ ਹੋ ਕੁੱਛ ਫਾਈਨ ਕਿੰਨੇ ਲੱਗ। ਇਵੇਂ ਮਤਲਬ ਸਾਡੇ ਦੇਸ਼ ਵਿੱਚ ਵੀ ਹੋਣਾ ਚਾਹੀਦਾ ਥੋੜਾ ਜਿਹਾ ਕਿ ਮਤਲਬ ਕਿ ਕੋਈ ਇਨਸਾਨ ਅਗਰ ਗੰਦ ਮਚਾਇਆ ਕੋਈ ਗੰਦਾ ਕਰਿਆ ਆਪਦੇ ਦੇਸ਼ ਨੂੰ ਉਹਨੂੰ ਪਨੀਸ਼ਮੈਂਟ ਮਿਲਣੀ ਚਾਹੀਦੀ ਐ।
ਫਾਈਨ ਲੱਗਣਾ ਚਾਹੀਦਾ ਤਾਂ ਹੀ ਬੰਦੇ ਸੁਧਰਂਗੇ ਤਾਂ ਉਹ ਇਹ ਸਭ ਚੀਜ਼ ਕਰਨੇ ਤੋਂ ਡਰਂਗੇ ਕਿਉਂਕਿ ਜਦੋਂ ਫਾਈਨ ਲੱਗੇਗਾ ਨਾ ਤਾਂ ਉਹ ਨੂੰ ਲੱਗੇਗਾ ਕਿ ਐਸੀ ਚੀਜ਼ ਸਾਨੂੰ ਨਹੀਂ ਕਰਨੀ। ਬਾਹਰ ਤੁਸੀਂ ਦੇਖੋ ਕਿਤਨਾ ਫਾਈਨ ਲੱਗ ਜਾਂਦਾ ਅਗਰ ਤੁਸੀਂ ਕਾਗਜ਼ ਵੀ ਸੁੱਟੋ ਤੁਹਾਡੇ ਕੋਲ ਪਹਿਲੇ ਤੂੰ ਚੁੱੱਕ ਵਾਏਗੇ ਨਾਲ ਫਾਈਨ ਵੀ ਲਏਗੇ ਤੁਸੀਂ ਚੁੱਕੋ ਇੱਕਦਮ ਅੱਛੀ ਚੀਜ਼ ਤਾਂ ਹੀ ਨਾ ਸਫ਼ ਹੀ ਹੈ ਬਾਹਰ ਦੇਸ਼ ਦੇ ਇੱਕ ਨਹੀਂ ਬੰਦਾ ਘੁੰਮਣ ਜਾਂਦਾ ਅਸੀਂ ਬੋਲਦੇ ਹਾਂ ਫੋਰਨ ਜਾ ਰਹੇ ਘੁੰਮਣ ਅਤੇ ਇੱਧੇ ਘੁੰਮਣ ਜਪਾਨ ਕਿਤਨਾ ਵਧੀਆ ਕਿਤਨਾ ਸਾਫ ਸੁਥਰਾ ਅਤੇ ਉਹਨਾਂ ਦੇ ਬੰਦਿਆਂ ਨੇ ਮੰ ਕਲੀਨ ਕੀਤਾ ਹੋਇਆ ਤਾਂ ਵੀ ਸਾਫ਼ੇ।
ਉਹ ਤਾਂ ਹੈ ਫੋਰਨ ਕੰਟਰੀ ਵਾਲਿਆਂ ਨੇ ਆਪਦੇ ਆਪ ਨੂੰ ਮੇਨਟੇਨ ਦੇਖੋ ਕਿ ਹੁਣ ਅਸੀਂ ਕਿੱਥੇ ਗਏ ਸੀ ਘੁੰਮਣ ਉਹ ਬੀਚ ਦੇ ਕਿਨਾਰੇ ਮੈਂ ਵੇਖਿਆ ਮਤਲਬ ਕਿ ਇੱਕ ਇੱਕ ਫੈਮਿਲੀ ਆਈ ਵੀ ਸੀ ਉਹ ਘੁੰਮਣ ਉਹਨਾਂ ਦੇ ਦੇ ਬੱਚੇ ਵੀ ਤਾਂ ਚੀਜ਼ਾਂ ਖਾ ਰਹੇ ਨੇ ਤਾਂ ਉੱਥੇ ਹੀ ਸੁੱਟਦੇ ਪਏ ਉਹ ਦੇਖੋ ਰੀਵਰ ਦਾ ਪਾਣੀ ਵੀ ਖ਼ਰਾਬ ਹੁੰਦਾ ਸਾਰਾ ਕੁਛ ਹੈ ਬੀਚ ਦਾ ਪਾਣੀ ਦੇਖੋ ਸਾਰਾ ਖ਼ਰਾਬ ਹੁੰਦਾ ਨਾ। ਆਪਾਂ ਸਾਨੂੰ ਅ ਆਪਾਂ। ਅਸੀਂ ਗਏ ਅਸੀਂ ਕੀ ਕੀਤਾ ਸਾਰਾ ਕੂੜਾ ਮਤਲਬ ਮਤਲਬ ਮੈਂ ਕੀ ਕੀਤਾ। ਤਾਂ ਆਪਦੇ ਮੇਰੇ ਬੱਚਿਆਂ ਨੇ ਖਾ ਖਾਇਆ ਚਿਪਸ ਵਗੈਰਾ ਬੱਚੇ ਤੁਹਾਨੂੰ ਪਤਾ ਹੈ ਬਾਹਰ ਜਾ ਕੇ ਤਾਂ ਖਾਣੇ ਹੀ ਆ। ਤਾਂ ਮੈਂ ਕੀ ਕੀਤਾ ਮੈਂ ਆਪਦੇ ਬੈਗ ਵਿੱਚ ਪਾ ਲਿਆ ਫੇਰ ਮੈਂ ਉਹਨਾਂ ਨੂੰ ਵੀ ਟੋਕਿਆ ਮੈਂ ਕਿਹਾ ਇਹ ਕੋਈ ਉਹ ਥੋੜ੍ਹੀ ਹੈ ਕਿ ਤੁਸੀਂ ਇੱਥੇ ਸੁੱਟੇ ਜਾਂਦੇ ਹੋ ਇੱਥੇ ਤੁਸੀਂ ਨਹਾ ਰਹੇ ਹੋ। ਔਰ ਥੇ ਹੀ ਸੁੱਟੇ ਜਾਂਦੇ ਉਹ ਕੋਈ ਤਰੀਕਾ ਥੋੜ੍ਹੀ ਆ ਤੁਹਾਡਾ।
ਦੇਖੋ ਅੱਜ ਕੱਲ੍ਹ ਤਾਂ ਬੱਚੇ ਦੀ ਇਮਿਊਨਿਟੀ ਵੀ ਘੱਟ ਹੁੰਦੀ ਹੈ ਇਨਫੈਕਸ਼ਨ ਬੱਚਿਆਂ ਨੂੰ ਬਹੁਤ ਜਲਦੀ। ਪਕੜ ਦਾ ਵੇ ਵੱਡਿਆਂ ਤੋਂ ਜ਼ਿਆਦਾ ਤਾਂ ਬੱਚਿਆਂ ਨੂੰ ਪਕੜ ਦਾ ਇਨਫੈਕਸ਼ਨ। ਤੁਸੀਂ ਵੀ ਚੀਜ਼ਾਂ ਤਾਂ ਅਸੀਂ ਆਪ ਸਾਫ਼ ਰੱਖਾਂਗੇ ਸਫ਼ਾਈ ਰੱਖਾਂਗੇ ਸਾਡੇ ਬੱਚੇ ਵੀ ਤਾਂ ਸੇਫ ਰਹਿਗੇ।
ਦੇਖੋ ਘਰ ਦੇ ਨਾਲ ਨਾਲ ਸਾਨੂੰ ਬਾਹਰ ਵੀ ਸਫ਼ਾਈ ਰੱਖ ਰਣੀ ਪੈਣੀ ਹੈ ਕਿਉਂਕਿ ਆਪਾਂ ਬਾਹਰ ਸਫ਼ਾਈ ਰੱਖਾਂਗੇ ਤਾਂ ਹੀ ਹੋਏਗਾ ਸਭ ਕੁਛ।
ਉਹ ਤੋਂ ਗੱਲ ਸਹੀ ਆਪਣੀ ਸੋਚ ਬਦਲਣੀ ਪਏਗੀ ਸਾਨੂੰ। ਔਰ ਆਪਣੇ ਆਪ ਨੂੰ ਚੇਂਜ ਕਰਨਾ ਪਏਗਾ।
ਬਿਲਕੁਲ ਸਹੀ ਆਪਾਂ ਦੇਖੋ ਆਪ ਆਪ ਦੀ ਸਫ਼ਾਈ ਕਰ ਲੈਂਦੇ ਹਾਂ ਆਪਦੇ ਮੂੰਹ ਦੀ ਸਫ਼ਾਈ ਕਰ ਲਈ ਮੇਕਅਪ ਕਰ ਲਿਆ ਜਾਂ ਕੁਛ ਕਰ ਲਿਆ ਇਵੇਂ ਹੀ ਆਪਾਂ ਆਪਦੇ ਦੇਸ਼ ਦੇ ਲੀਏ ਵੀ ਤਾਂ ਕਰਾਂਗੇ ਤਾਂ ਕਿ ਕੋਈ ਆ ਕੇ ਕਹੇ ਕਿ ਵਾਕ ਹੀ ਹੈ ਮਤਲਬ ਵਧੀਆ ਹੈ ਕੰਟਰੀ।
ਨਹੀਂ ਉਹ ਤੋਂ ਗੱਲ ਸਹੀ ਸਰੀਰ ਦੇ ਨਾਲ ਨਾਲ ਆਪਣੇ ਘਰ ਦੇ ਨਾਲ ਨਾਲ ਬਾਹਰ ਦੀ ਵੀ ਰੱਖਣੀ ਅਸੀਂ ਆਪ ਰੱਖਾਂਗੇ ਤੇ। ਹੋ ਸਕਦਾ ਸਾਨੂੰ ਦੇਖ ਕੇ ਲੋਕ ਸਾਫ਼ ਰੱਖਣ, ਕਿ ਨਹੀਂ ਉਹ ਸਾਫ਼ ਸੁਥਰੀ ਅਸੀਂ ਵੀ ਸਾਫ਼ ਰੱਖੀਏ।
ਲੋਕੀ ਦੇਖੋ ਪੂਜਾ ਕਰਦੇ ਨੇ, ਉਹਦੇ ਵਿੱਚ ਮਾਲਾ ਪਾ ਪਾਉਂਦੇ ਮਾਲਾ ਚੜਾਉਂਦੇ ਨੇ, ਫੂਲ ਚੜਾਉਂਦੇ ਨੇ, ਦੇਖੋ ਤੁਸੀਂ ਐਵੇਂ ਜਿਹੀ ਚੀਜ਼ਾਂ ਯੂਜ ਕਰੋ ਨਾ ਜਿਵੇਂ, ਤੁਸੀਂ ਉਹਨੂੰ ਡਿਸਪੋਜਲ ਵੋ ਕਰ ਸਕੋ ਇਹ ਥੋੜ੍ਹੀ ਕਿ ਤੁਸੀਂ ਨਦੀਆਂ ਚ ਸੁੱਟਦੇ ਪਏ ਹੋ ਉਹ ਨਦੀਆਂ ਵੀ ਤਾਂ ਗੰਦੀ ਹੁੰਦੀ ਪਈ ਹੈ। ਉਹ ਨਦੀਆਂ ਦਾ ਪਾਣਾ ਹੀ ਤਾਂ ਸਾਡੇ ਕੋਲ ਆਉਣਾ।
ਉਹ ਤ ਗੱਲ ਸਹੀ ਹੈ।
ਤੁਸੀਂ ਉਹਨੂੰ ਪਲਾਨ ਚ ਸੁੱਟ ਦੋ ਸੁਖਾ ਕੇ ਅੱਜ ਕੱਲ ਤਾਂ ਜ ਫਲਾਵਰਸ ਵਗੈਰਾ ਹੁੰਦੇ ਨੇ ਜਿਹੜੇ ਡਰਾਈ ਕਰਕੇ ਉਹਦਾ ਕਿੰਨੀ ਤਰੀਕੇ ਨਾਲ ਯੂਜ ਵੀ ਹੁੰਦਾ ਹੈ ਤਾਂ ਤੁਸੀਂ ਆਪਦੇ ਆਪ ਆਪਦੀ ਆਪਦੀ ਕਿਉਂ ਦੇਸ਼ ਨੂੰ ਇੰਨਾ ਗੰਦਾ ਕਰਦਾ ਪਏ ਹੋ।
ਸਹੀ ਗੌਰਮੈਂਟ ਦਾ ਤਾਂ ਕੋਈ ਦੋਸ ਨਹੀਂ ਸਾਡਾ ਆਪਣਾ ਹੀ ਦੋਸ ਹੈ ਅਸੀਂ ਹੀ ਚੀਜ਼ਾਂ ਨੂੰ ਗੰਦੀ ਕਰੀ ਹਾਂ ਔਰ ਗੰਦੇ ਤਰੀਕੇ ਨਾਲ ਯੂਸ ਕਰ ਰਹੇ ਹਾਂ ਔਰ ਫਿਰ ਬੋਲਦੇ ਹਾਂ ਅਸੀਂ ਬਿਮਾਰ ਕਿਉਂ ਪੈ ਰਹੇ ਹਾਂ। ਸਨ ਬਿਮਾਰੀ ਦਾ ਕਿਉਂ ਕਾਰਨ ਹੋ ਰਿਹਾ ਸਭ ਆਪਣੇ ਹੀ ਹੱਥ ਤੋਂ ਸਾਡੇ ਹੋ ਰਿਹਾ ਸਫ਼ਾਈ ਤੋਂ ਸਭ ਸ ਹਾਈਜੈਨਿਕ ਹੁਣ ਅਸੀਂ ਸਵੇਰੇ ਉੱਠਦੇ ਸ ਬ੍ਰੱਸ਼ ਕਰਨ ਕਿਉਂ ਆਪਣੇ ਮੂੰਹ ਦੀ ਸਫ਼ਾਈ ਵਾਸਤੇ ਕਿ ਮੂੰਹ ਤੇ ਸਮੈਲ ਨਾ ਮੂੰਹ ਸਾਫ਼ ਜਬ ਅਸੀਂ ਆਪਣੇ ਸਭ ਕੁਛ ਆਪਣੇ ਤਨ ਦਾ ਕਰ ਰੇ ਹਾਂ, ਤਾਂ ਅਸੀਂ ਮਨ ਨਾਲ ਵੀ ਤ ਸਾਫ਼ ਹੋਈਏ
ਨਾਲ ਨਾਲ ਮਨ ਦੀ ਵੀ ਸਫ਼ਾਈ ਹੋਣੀ ਚਾਹੀਦੀ ਹੈ ਔਰ ਬੇਸ਼ਤੀ ਦੀ ਲਈ ਵੀ ਆਪਾਂ ਆਪਦੇ ਮਨ ਨੂੰ ਸਾਫ਼ ਰੱਖਾਂਗੇ ਤਾਂ ਹੀ ਅੱਗੇ ਕਿਸੇ ਲਈ ਵੀ ਕਰ ਸਕਾਂਗੇ ਤੁਸੀਂ ਦੇਖੋ ਆਪਾਂ ਆਪ ਕਰਾਂਗੇ ਸਫ਼ਾਈ ਤਾਂ ਆਪਾਂ ਕਿਸੇ ਨੂੰ ਵੀ ਕਹਿ ਸਕਦੇ ਹਾਂ ਨਾ ਕਿ ਤੂੰ ਵੀ ਇਵੇਂ ਕਰਿਆ ਕਰ। ਜਦ ਆਪਾਂ ਆਪ ਹੀ ਨਹੀ ਕਰਾਂਗੇ ਤੋ ਕਿਸੇ ਨੂੰ ਕੀ ਦੱਸਾਂਗੇ ਕਿ ਆਪਾਂ ਕੀ ਕਰਦੇ ਹਾਂ
ਉਹ ਤ ਗੱਲ ਸਹੀ ਅੱਜ ਕੱਲ ਤਾਂ ਸਰਕਾਰ ਨੇ ਇਹ ਵੀ ਕੀਤਾ ਘਰ ਘਰ ਆ ਕੇ ਗੱਡੀ ਤੋਂ ਕਚਰਾਾ ਲੈ ਕੇ ਜਾਂਦੀ ਹੈ ਪਹਿਲੇ ਉਹ ਸੁਵਿਧਾ ਨਹੀਂ ਸੀ ਸਰਕਾਰ ਨੇ ਤਾਂ ਉਹ ਵੀ ਸੁਵਿਧਾ ਕੀਤੀ ਕਿ ਤੁਹਾਨੂੰ ਕੂੜਾ ਇੱਦੋਂਦੇ ਸੁੱਟੇ ਦੀ ਲੋੜ ਨਹੀਂ ਤੁਹਾਡੇ ਘਾਹਰ ਗੱਡੀ ਆਏਗੀ ਤੁਸੀਂ ਘਾਹਰ ਆਪਣੀ ਕੂੜਾ ਦਿਓ
ਸਹੀ ਗੱਲ ਹੈ ਨਾ ਕਿਥੇ ਤੁ ਤੁਹਾਨੂੰ ਜਾਣ ਦੀ ਲੋੜ ਨਾ ਕੁਛ ਬਸ ਇੱਕ ਤੁਸੀਂ ਬਾਹਰ ਜਾ ਕੇ ਸੁੱਟਣਾ ਹੀ ਹੈ ਉਹ ਤਾਂ ਇੰਨੀ ਤਾਂ ਰਿਸਪੋਂਸੀਬਿਲਿਟੀ ਤੁਹਾਨੂੰ ਲੈਣੀ ਹੀ ਪਏਗੀ।
ਹੂੰ ਉਹ ਤੋਂ ਗੱਲ ਸੀ ਤੇ
ਬਾਹਰ ਜਾ ਕੇ ਵੀ ਤਾਂ ਤੁਸੀਂ ਕਿੱਥੇ ਜਾ ਕੇ ਡਸਟਬਿਨ ਵਿੱਚ ਪਾਉਂਦੇ ਹੀ ਸੀ ਨਾ ਹੁਣ ਤਾਂ ਸਗੋਂ ਤੁਹਾਡੇ ਘਰ ਦੇ ਨੇੜੇ ਆਉਂਦੀ ਹੈ ਤਾਂ ਵੀ ਤੁਸੀਂ ਨਾ ਕਰ ਪਾਓ ਤਾਂ ਤੁਹਾਡੀ ਗ਼ਲਤੀ ਹੈ ਉਹ ਸਭ ਚੀਜ਼ਾਂ ਲਈ, ਆਪਾਂ ਕਿਸੇ ਨੂੰ ਦੋਸ਼ ਥੋੜੀ ਦੇ ਸਕਦੇ ਹਾਂ। ਇਨ ਸਭ
ਨਹੀਂ-ਨਹੀਂ, ਉਹ ਤਾਂ ਸਾਡੇ ਆਪਣੇ ਹਾਂਥ ਦੀ ਚੀਜ਼ ਸਾਨੂੰ ਆਪ ਕਰਨੀ ਚਾਹੀਦੀ।
ਨਹੀਂ, ਵਧੀਆ ਇਹ ਸਗੋਂ ਨਾ ਆਪਾਂ ਮਿਲ ਕੇ ਬਿਲਕੁਲ, ਸਹੀ ਗੱਲ ਹੈ। ਮੈਂ ਤਾਂ ਸੋਚਦੀ ਪਈ ਸੀ ਆਪਾਂ ਮਿਲ ਕੇ ਨਾ ਦੋਨੋ ਜਾਣੀਏ ਨਾਲ, ਹੋਰ ਵੀ ਸੁੋਸਾਇਟੀ ਦੇ ਮੈਂਬਰ ਮਿਲਾ ਕੇ ਆਪਾਂ ਸਾਰੇ ਇਹਦੇ ਲਈ ਕੁਛ ਕਰੀਏ, ਤਾਂ ਕਿ ਲੋਕਾਂ ਨੂੰ ਇਹਦੇ ਬਾਰੇ ਚ ਕੁਛ ਪਤਾ ਚਲੇ ਕਿ ਆਪਾਂ-ਆਪਦੇ ਆਸ-ਪਾਸ ਸਾਫ਼ ਸੁਥ ਵੱਖਰਾ ਰੱਖਾਂਗੇ ਤਾਂ ਆਪਾ ਸਾਡੀ ਕਿੰਨਾ ਹਾਈਜੀਨਿਕ ਮੇਨਟੇਨ ਕਰਾਂਗੇ, ਸਾਡੇ ਲਈ ਓਨਾ ਹੀ ਵਧੀਆ ਹੈ।
ਔਹ ਤੋ ਗੱਲ ਸਹੀ ਇੱਕਦਮ ਸਹੀ ਬੋਲੋ। ਸਾਨੂੰ ਕਰਨਾ ਚਾਹੀਦਾ।
ਸਹੀ ਗੱਲ ਹੈ, ਮੈਂ ਨਾ ਸੋਚਦੀ ਪਈ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਹੋਈ ਹੈ ਤਾਂ ਆਪਾਂ ਗੱਲ ਬੈ-ਬੈਕੇ ਇੱਕ ਵਾਰੀ ਮਿਲ ਕੇ ਬਾਤ ਗੱਲ ਕਰਾਂਗੇ ਤੁਹਾਡੇ ਨਾਲ।
ਅੱਛਾ, ਚਲੋ ਠੀਕ ਇਕਦਮ-ਇਕਦਮ ਸਤਿ ਸ਼੍ਰੀ ਅਕਾਲ ਜੀ।